ਹਾਂ
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹੈਲੋ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਕਿਵੇਂ ਹੋ?
ਹਾਂਜੀ ਵਧੀਆ ਤੁਸੀਂ ਕਿਵੇਂ?
ਵਧੀਆ।
ਚਲੋ ਵਧੀਆ, ਵਧੀਆ ਹੀ ਚਾਹੀਦਾ ਹੈ।
ਹਾਂਜੀ ਹੋਰ।
ਹੋਰ ਕੀ ਕਰਦੇ ਹੋ ਤੁਸੀਂ?
ਕੁਛ ਨੀ ਇੱਕ ਵਾਰੀ ਤੋਂ ਫਰੀ ਆ।
ਅੱਛਾ ਅੱਛਾ ਠੀਕ ਹੈ ਪਰ ਮੈਂ ਵੀ ਫਰੀ ਹਾਂ ਪਰ ਨਾ ਅੱਜ ਮੌਸਮ ਬੜਾ ਖ਼ਰਾਬ ਹੋ ਗਿਐ। ਬਾਹਰ। ਬਹੁਤ ਜ਼ਿਆਦਾ ਹੀ ਹਨੇਰੀ 'ਚ ਚੱਲੀ ਬਹੁਤ ਹਜੇ ਤੱਕ ਬੰਦ ਹੀ ਨਹੀਂ ਹੋ ਰਹੀ, ਮਤਲਬ ਬਾਰਿਸ਼ ਵੀ ਲੱਗੀ ਹੋਈ ਹੈ।
ਇੱਥੇ ਬਾਰਿਸ਼ ਤੋਂ ਹੈ ਨਹੀਂ ਗੀ ਤੇ ਮਤਲਬ ਹਨੇਰੀ।
ਅੱਛਾ ਨਹੀਂ ਇੱਥੇ ਤੇ ਇੰਨੀ ਹਨੇਰੀ ਇੰਨਾ ਇੰਨਾ ਕਹਿ ਸਕਦਾ ਇੰਨਾ ਘੱਟਾ ਮਿੱਟੀ ਉੱਡਿਆ ਉਸ ਤੋਂ ਬਾਅਦ ਹੁਣ ਬਾਰਿਸ਼ ਲੱਗੀ ਆ ਤਦ ਵੀ ਹਨੇਰੀ ਨੀ ਬੰਦ ਹੋ ਹੀ।
ਅੱਛਾ ਨਹੀਂ ਇੱਥੇ ਤਾਂ ਬਾਰਿਸ਼ ਤਾਂ ਹੈ ਨਹੀਂ ਗ ਤੇ ਮਤਲਬ ਹਨੇਰੀ ਹਨੇਰੀ ਚੱਲੀ ਜਾ ਰਹੀ ਹੈਗੀ। ਰੇਤਾ ਹੀਈ ਰੇਤਾ ਉੱਡ ਹੀ ਜਾ ਰਿਹਾ।
ਅੱਛਾ ਅੱਛਾ ਤੁਸੀਂ ਕਿੱਧਰੋਂ ਗੇਏ ਜੇ
ਅਸੀਂ ਪੰਜਾਬ ਤੋਂ ਤੁਸੀਂ ਪੰਜਾਬ ਤੋਂ ਆਏ ਹਾਂ।
ਹਾਂਜੀ ਹਾਂਜੀ ਮੈਂ ਪੰਜਾਬ ਤੇ ਮਤਲਬ ਪੰਜਾਬ ਤੋਂ ਕਿੱਥੋਂ?
ਅਬੋਹਰ ਸਾਈਡ।
ਅੱਛਾ ਠੀਕ ਆ ਠੀਕ ਆ ਮੈਂ ਅੰਮ੍ਰਿਤਸਰ ਸਾਈਡ ਹਾਂ।
ਅੱਛਾ ਅੱਛਾ ਤੇ ਤੁਹਾਡੀ ਕਿੰਨੀ ਕਾਲ ਹੋ ਗਈ ਇਹਦੇ ਉੱਤੇ।
ਮੇਰੀ ਤੇ ਤਿੰਨ ਕੋਲਜ ਹੋਈਆਂ ਨੇ ਇਹ ਮੇਰੀ ਚੌਥੀ ਹੈ।
ਅੱਛਾ।
ਤਾਡੀਆਂ ਕਿੰਨੀਆਂ ਹੋਈਆਂ?
ਮੇਰੀ ਗਨੌ ਕੋਲ ਹੋਈ ਹੈਗੀ, ਦੋ ਵੇਸਟ ਗਈ ਹੈ ਨੌ ਦੇ ਵਿੱਚ ਚ
ਅੱਛਾ ਅੱਛਾ ਫੇਰ ਉਸ ਹਿਸਾਬ ਨਾ, ਪਰ ਨਹੀਂ ਤੁਹਾਡੀ ਕਨੈਕਟ ਤੁਸੀਂ ਕਨੈਕਟ ਕਿਦੇ ਨਾਲ ਕੀਤੀਆਂ।
ਮੈਂ ਕਿਸੇ ਇੱਥੇ, ਇਹਦੇ ਵਿੱਚ ਸੀਗੇ ਗਾ। ਲੇਡੀਜ਼ ਉਹਨਾਂ ਨਾਲ ਕੀਤੀ ਸੀ ਕਨੈਕਟ।
ਠੀਕ ਹੈ ਠੀਕ ਹੈ ਮੈਨੂੰ ਤਾਂ ਕੋਈ ਲੇਡੀਸ ਨਹੀਂ ਮਿਲ ਰਹੀ ਨਾ ਕੋਈ ਗੱਲ ਕਰਨ ਨੂੰ ਮਿਲ ਰਿਹਾ।
ਨਾਲ ਨਾ ਗਾ। ਮਤਲਬ ਐਵੇਂ ਡਰ-ਡਰ ਕੇ ਜੇ ਗੱਲ ਕਰੀ ਜਾ ਰਹੀ ਸੀਗੀ, ਮੈਂ ਕਿਹਾ ਪਤਾ ਨੀ ਲੇਡੀਜ਼ ਐ ਜਾਂ ਜੈਂਟਸ ਹੈਗਾ, ਚਲੋ ਮੈਂ ਇੱਕ ਵਾਰੀ ਗੱਲ ਕਰਕੇ ਕੇ ਦੇਖਦੇ ਹਾਂ ਫੇਰ ਇਹ ਕੰਮ ਤਾਂ ਕਰਨਾ ਹੀ ਪੈਣਾ ਹੈਗਾ, ਫੇਰ ਹੋਰ ਕੀ ਕਰੀਏਗਾ।
ਨਹੀਂ ਨਹੀਂ। ਨਹੀਂ ਮੈਨੂੰ ਇਹ ਵੀ ਮੈਨੂੰ ਏ ਹੈਗਾ ਸੀ ਕਿ ਜਦੋਂ ਕੋਈ ਮਤਲਬ ਕਨੈਕਟ ਕਰ ਲਵੇ, ਪਹਿਲਾਂ ਤੇ ਉਹ ਨਾਲ ਮੈਂ ਕਰ ਰਹੀ ਸੀ ਸਵੇਰੇ, ਇੱਕ ਨਾਲ ਕੀਤੀ ਸੀ ਮੈਂ ਫਰੈਂਡ ਦੇ ਨਾਲ। ਪਰ ਫੇਰ ਉਹ ਉਸ ਤੋਂ ਬਾਅਦ ਕਹਿੰਦੀ ਮੈਂ ਮਤਲਬ ਥੋੜੀ ਦੇਰ ਤੱਕ ਕਰਨਾ, ਓਦੋਂ ਦੇਰ ਤੱਕ ਥੋੜ੍ਹੀ ਦੇਰ ਤੋਂ ਬਾਅਦ ਮੈਸੇਜ ਨੀ ਆਇਆ ਮੈਨੂੰ ਤੇ ਆਇਆ ਆਇਆ ਤੇ ਉਦੋਂ ਮੈਂ ਸੁੱਤੀ ਹੋਈ ਸੀ।
ਅੱਛਾ ਅੱਛਾ।
ਹਾਂਜੀ ਕਿਉਂਕਿ ਕਨੈਕਟ ਕੀਤੀ ਨੀ ਜਾ ਰਹੀ ਸੀ ਤੇ ਇੱਕ ਹੋਰ ਨੂੰ ਮੈਂ ਕੀਤੀ ਸੀ ਉਹ ਉਹ ਥੋੜਾ ਮਤਲਬ ਜੈਂਟਸ ਸੀਗੇ ਸੀ। ਤੇ ਮਸਾਂ ਇਹ ਦੇਖੋ ਲੇਡੀਜ਼ ਨਾਲ ਗੱਲ ਫੇਰ ਹੋ ਜਾਂਦੀ ਆ। ਪਰ ਇਹ ਨਾ ਜੈਂਟਸ ਨਾਲ ਨੀ। ਔਖੀ ਹੋ ਜਾਂਦੀ। ਦਸ ਮਿੰਟ ਵੀ ਮੇਰੇ ਵਾਸਤੇ ਦੇਖੋ ਹੁਣ ਜਾਣ-ਪਹਿਚਾਣ ਤੇ ਕੋਈ ਨੀ ਹੀ, ਪਰ ਇੱਕ ਹੁੰਦਾ ਨਾ ਕਿਸ ਫੇਰ ਵੀ ਅਜੀਬ ਲੱਗਦਾ ਹੈ ਕਿ ਕਿੰਨੀਆਂ ਕੋਲਾਂ ਕਰ ਲਾਂਗੇ।
ਹਾਂ, ਲੇਡੀਜ਼ ਨਾਲ ਆਪਾਂ ਜਿਵੇਂ ਮਰਜ਼ੀ ਗੱਲ ਕਰੀ ਜਾਈਏ ਹਨਾ, ਕੋਈ ਉਹ ਨਹੀਂ ਗਾ। ਜੈਂਟਸ ਨਾਲ ਆਪਾਂ ਗੱਲ ਕਰਦੇ ਹਾਂ, ਨਾ ਪਹਿਲਾਂ ਆਪਾਂ ਨੂੰ ਇਹ ਦੇਖਣਾ ਪੈਂਦਾ ਵਾ ਆਪਾਂ ਕੀ ਬੋਲ ਰਹੇ ਹਾਂ ਕੋਈ ਗੱਲ ਪਤ ਨਾ ਬੋਲ ਦਿੱਤਾ ਜਾਵੇਗਾ, ਲੇਡੀਜ਼ ਨਾਲ ਚੱਲ ਜਾਂਦਾ ਹਾਂ। ਸੋਚ ਸਮਝ ਕੇ ਬੋਲਣਾ ਪੈਂਦਾ ਹੈਗਾ ਜਹਿਣਸ ਨਾਲ ਤਾਓ ਤਾਂ ਮੈਂ ਵੀ ਥੋੜਾ ਜਿਹਾ ਉਹ ਕਰਕੇ ਬੋਲ ਰਹੀ ਸੀ ਮੈਂ ਕਿਹਾ ਪਤਾ ਨੀਗਾ਼ੇਰ ਜਦੋਂ ਤੁਸੀਂ ਕਹਿਣਾ ਮੈਂ ਕਰਦੀ ਹਾਂ ਤੇ ਫੇਰ ਮੈਂ ਚਲੋ ਇਹ ਤਾਂ ਲੇਦੀਜ਼ ਹੀ ਹੈ
ਹਾਂ ਇਹ ਨਹੀਂ ਲੈਣੀ ਸੀ ਆ ਮੈਂ ਮੇਰਾ ਨਾਮ ਤੇ ਹੀ ਪੜਿਆ ਹੀ ਹੋਣਾ ਬਲਜੀਤ ਕੁਰਸ਼ ਉਹ ਹੁੰਦਾ ਹੋਣਾ
ਬਲਜੀਤ ਬਲਜੀਤ ਸ਼ੋ ਤਾਂ ਹੁੰਦਾ ਹੈਗਾ ਪਰ ਬਲਜੀਤ ਮੁੰਡਿਆਂ ਦਾ ਨਾਮ
ਹਾਂ ਹੋ ਜਾਂਦਾ ਹੈ ਚਲੋ ਕੋਈ ਨੀ ਮੈਨੂੰ ਸਾਰੇ ਮੁੰਡਾ ਹੀ ਸੰਭਰ ਲੈਂਦੇ ਆ ਨਾਮ
ਹਾਂ ਹਾਂ ਕਈ ਵਾਰੀ ਹੁੰਦਾ ਨਾ ਹੈਗਾ ਵੀ ਹਾਂ ਮੁੰਡਿਆਂ ਦਾ ਵੀ ਹੁੰਦਾ ਹੈਗਾ ਬਲਜੀਤ ਨਾਮ ਤੇ ਤੁਹਾਨੂੰ ਤੁਹਾਨੂੰ ਤੁਹਾਨੂੰ ਪਤਾ ਨੀ ਡਰ ਲੱਗਿਆ ਵੀ ਹਾਂ ਕੌਣ ਹੈਗਾ
ਨਹੀਂ ਨਹੀਂ ਮੈਂ ਤਾਂ ਦੇਖਿਆ ਸੀ, ਮੈਂ ਕਿਹਾ ਪਹਿਲਾਂ ਮੈਂ ਦੇਖਿਆ ਸੀ ਮੈਨੂੰ ਉਹ ਕਿਸੇ ਨੰਬਰ ਤੋਂ ਮੈਸੇਜ ਆਇਆ ਗਰੁੱਪ 'ਚ ਠੀਕ ਹੈ ਨਾ, ਉਸ ਤੋਂ ਬਾਅਦ ਫਿਰ ਤੁਹਾਡਾ ਮੈਸੇ ਸਜ ਆਇਆ, ਫਿਰ ਮੈਨੂੰ ਇਹੀ ਹੇਗਾ ਸੀ ਮੈਂ ਕਿਹਾ ਕੌਰ ਲਿਖਿਆ ਤੇ ਇਹ ਲੇਡੀਜ਼ ਹੀ ਹੈ।
ਹਾਂ।
ਮੈਨੂੰ ਤਾਂ ਐ ਹੀ ਸੀਗਾ ਕਿ ਕੋਈ ਕਨੈਕਟ ਕਰ ਲਵੇ, ਪਰ ਦੇਖੋ ਮੇਰੇ ਨਾਲ ਕਨੈਕਟ ਹੋਈਆਂ ਹੀ ਨਹੀਂ ਸਵੇਰ ਦੀਆਂ। ਤਿੰਨ-ਚਾਰ ਕੋਲਾਂ ਕਨੈਕਟ ਕਰਨ ਨਾਲ ਮੈਨੂੰ ਕੀ ਫਾਇਦਾ ਹੋਣਾ। ਕਿਉਂਕਿ ਤੀਹ ਕੋੋਲਾਂ ਵੀ ਤੇ ਕੰਪਲੀਟ ਕਰਨੀ ਆ ਨਾ, ਤਾਂ ਹੀ ਪੈਸੇ ਆਉਣੇ ਸਾਨੂੰ।
ਹਾਂ ਹਾਂ ਹਾਂ। ਇਹਦੇ ਵਿੱਚ ਟੋਟਲ ਆਪਾਂ ਤੀਹ-ਤੀਹ ਕੋਲਾਂ ਕਰਨੀ ਹੈ ਨਾ।
ਹਾਂਜੀ-ਹਾਂਜੀ ਟੋਟਲ ਤੀਹ ਕੋਲਾਂ ਹੈਗੀਆਂ।
ਅੱਛਾ, ਮੈਨੂੰ ਪਤਾ ਨਹੀਂ ਲੱਗ ਰਿਹਾ ਸੀ, ਇਹਦੇ ਵਿੱਚ ਵੀ ਟੋਟਲ ਤੀਹ ਕਰਨੀ ਹੈ ਜਾਂ ਇੱਕ ਦਿਨ ਦੇ ਵਿੱਚ ਤੀਹ ਕਰਨੀ ਹੈਗੀ ਇਹ ਨੀ ਸਮਝ ਆ ਰਿਹਾ ਸੀ।
ਮੈਂ ਜਦੋਂ ਇਹ ਮਤਲਬ ਫੋਰਮ ਫਿਲ ਕੀਤਾ ਸੀ ਨਾ ਮ ਮਤਲਬ ਫੋਰਮ ਨਹੀਂ ਕਹਿ ਸਕਦੇ ਜਦੋਂ ਆਪਾਂ ਇੱਥੇ ਆਪਣੀ ਸੈਲੀ ਤੇਜ਼ ਫੀਲ ਕੀਤੀਆਂ ਅਤੇ ਜਦੋਂ ਇਹ ਰੀਫਰੈਸ਼ ਕਰਨਾ ਸੀ ਨਾ ਜੋ ਟਾਸਕ ਆਏ ਸੀ ਉਹਨੇ ਦੱਸਿਆ ਸੀ ਕਿ ਤਾਂ ਮਤਲਬ ਤੁਸੀਂ ਦਸ ਮਿੰਟ ਦੀ ਇੱਕ ਕੋਲ ਕਰਨੀ ਹੈ ਤੇ ਤੁਾਨੂੰ ਇੰਨੇ ਪੈਸੇ ਦਿੱਤੇ ਜਾਣਗੇ ਤੇ ਤੁਸੀਂ ਟੋਟਲ ਇੰਨੀਆਂ ਕੋਾਲ ੀ ਫੇਿਰ ਮੈਂ ਜਿਹੜੀ ਕੋਰਡੀਨੇਟਰ ਹੈਗੀ ਸੀ ਨਾ ਜਿਹਨੇ ਸਾਨੂੰ ਐਡ ਕੀਤਾ ਫਿਰ ਮੈਂ ਉਹਨੂੰ ਪੁੱਛਿਆ ਕਿ ਇਹ ਮਤਲਬ ਇਹੀ ਚਮੇਗਾ ਵੈ ਮਤਲਬ ਏਦਾਂ ਗੱਲ ਕਰਨੀ ਹੈ ਹਾਂ ਕਹਿੰਦੀ ਹਾਂਜੀ ਏਦਾਂ ਹੀ ਆ ਫਿਰ ਮੈਂ ਕਿਹਾ ਚਲੋ ਠੀਕ ਹੈ ਓ
ਅੱਛਾ ਨਹੀਂ ਇਹਦੇ ਵਿੱਚ ਤੁਸੀਂ ਪਹਿਲਾਾਂ ਕੰਮ ਕੀਤਾ ਜਾਂ ਹੁਣ ਹੀ ਕੀਤਾ ਸਟਾਰਟ ਇਹ
ਨਹੀਂ ਮੈਂ ਹੁਣੇ ਕੀਤਾ ਮੈ ਮੇਰੀ ਫਰੈਂਡ ਨੇ ਕਿਹਾ ਕਿ ਹਾਂ ਕਿੱਦਾਂ ਕੰਮ ਹੈਗਾ ਕਰਨਾ ਤੇ ਕਰ ਲੋ
ਅੱਛਾ ਅੱਛਾ ਤੇ ਇਸ ਤੋਂ ਪਹਿਲਾਂ ਤੁਸੀਂ ਕੀਤਾ ਕੋਈ ਹੋਰ ਐਪ ਤੇ ਕੰਮ
ਮੈਂ ਉੱਥਤੇ ਕੀਤਾ ਜਾ
ਅੱਛਾ ਅੱਛਾ ਹਾਂ ਹੁਣ ਜੋ ਸਟੋਕ ਵਾਲਾ ਵੀ ਬੰਦ ਹੋਇਆ ਪਿਆ ਨਾ
ਹਾਂਜੀ ਹਾਂਜੀ ਮੈਂ ਤੇ ਜੋਸ਼ਟਾਗ ਦੇ ਤੁਸੀਂ ਕਦੋਂ ਆ ਜੁਆਇਨ ਹੋਏ ਸੀ ਜੋਸ਼ਟਾਕ ਨਾਲ
ਮੈਂ ਤਾਂ ਮਤਲਬ ਜੁਆਇਨ ਤਾਂ ਮੈਂ ਉਹਨੂੰ ਕੀਤਾ ਸਤੰਬਰ ਦਸੰਬਰ ਦੇ ਵਿੱਚ ਹੈਗਾ
ਅੱਛਾ ਅੱਛਾ ਠੀਕ ਹੈ ਠੀਕ ਵਧ ਤੁਸੀਂ ਛੁੱਟਟੀ ਅ ਚ ਜਾਣਾ ਨੀ ਕਿਤੇ ਘੁੰਮਣ
ਘੁੰਮਣ ਹੁਣ ਪਿੰਡ ਚੱਲਾਂਗੇ
ਅੱਛਾ ਅੱਛਾ ਠੀਕ ਵਧੀਆ ਆਪਾਂ ਮ ਸੰਡੇ ਨੂੰ ਜਾਣਾ ਤਾਂ ਹੀ ਮੈਂ ਚਾਹੁੰਦੀ ਸੀ ਕਿ ਤੀ ਕੋਾਲਜ ਮੇਰੀਆਂ ਮਤਲਬ ਸੈਟਰਡੇ ਤ ਕੰਪਲੀਟ ਜਾਣਾ ਤੇ ਮੇਰਾ ਕੁਸ ਬੰਦ ਜਾਵੇ ਹਾਂਜੀ ਠੀਕ ਆ ਠੀਕ ਆ ਓਕੇ ਓਕੇ
ਹਾਂ ਫੇਰ ਉਹਦਾ ਕਰਕੇ ਹੁਣ ਸੰਡੇ ਨੂੰ ਜਾਣਾ ਹੈਗਾ, ਘਰੋਂ ਪਰਮਿਸ਼ਨ ਮਿਲੇਗੀ ਫੇਰ ਹੀ ਜਾਈਦਾ।
ਹਾਂ ਇਹ ਤੇ ਹੈਗਾ ਆ ਸੱਚੀ ਚ, ਹੁਣ ਆਪਾਂ ਵੀ ਚੱਲੇ ਆ ਐਤਵਾਰ ਜਾਣਾ ਐ।
ਤੋਂ ਬਾਅਦ ਐਵੇਂ ਔਖਾ ਹੋ ਜਾਂਦਾ ਏ ਨਾ ਕਦੇ ਆਪਣੇ ਆਪ ਵੀ ਨੀ ਜਾ ਸਕਦੇ ਹੈਗੇ, ਘਰ ਦੀ ਪਰਮਿਸ਼ਨ ਹੁੰ ਹੈਗੀ ਹਾਂ ਜਾ ਵੜੋ
ਜਾ ਸਹੀ ਫੇਰ ਜਾ, ਉਹੀ ਨਾ ਸੋਚਣਾ ਪੈਂਦਾ ਦੇਖੋ ਮਾਂ-ਪਿਓ ਕੋਲੋਂ ਵੀ ਤੇ ਮਤਲਬ ਪਰਮਿਸ਼ਨ ਲੈਣੀ ਪੈਂਦੀ ਕਿਤੇ ਜਾਣਾ ਹੋਵੇ ਤਾਂ।
ਹੂੰ-ਹੂੰ, ਓਹੀ ਐ ਪੈਲਾਂ ਮਾਂ-ਪਿਓ ਤੋਂ ਲੈਣੀ ਪੈਂਦੀ ਸੀਗੀ, ਹੁਣ ਅਪ ਤੇ ਏਥੋਂ ਹਸਬੈਂਡ ਤੋਂ ਲੈਣੀ ਪੈਂਦੀ ਏ ਵੀ ਹਾਂ ਕਦੋਂ ਜਾਣੀ ਏ। ਹੂੰ, ਹੁਣ ਸੰਡੇ ਤੱਕ ਕੈਏਗਾ ਕਿਉਂਕਿ ਬੱਚਿਆਂ ਨੂੰ ਛੁੱਟੀਆਂ ਹੈਗੀਆਂ।
ਹਾਂਜੀ-ਹਾਂਜੀ, ਬੱਚਿਆਂ ਨੂੰ ਛੁੱਟੀਆਂ ਹੈਗੀਆਂ, ਆਪਾਂ ਵੀ ਜਾ ਰੇ ਆ ਸਾਡੀ ਫੈਮਿਲੀ ਵੀ ਜਾ ਰੀ ਏ, ਦਸ ਦਿਨ ਵਾਸਤੇ। ਤੇ ਹਿਮਕੁੰਟ ਸਾਹਿਬ ਜਾ ਰਹੇ ਆ ਤੇ ਫਿਰ ਮੈਨੂੰ ਐਹੀ ਸੀ ਕਿ ਚਲੋ ਸ਼ਨੀਵਾਰ ਤਾਂ ਕੰਪਲੀਟ ਹੋਜੇ ਬਸ ਐ।
ਹਾਂ, ਤੀਹ ਕੋਲ ਕਰਨੀ ਹੈਗੀ ਏ, ਤੀਹ ਕੋਲ ਹੋ ਜੇਗੀ। ਜਿਵੇਂ ਹੁਣ ਅਗਰ ਪੰਜ ਤੁਸੀਂ‌, ਅ ਛੇ, ਛੇ-ਛੇ ਕੋਲ ਹੁੰਦੀ ਹੈਗੀ ਐਦੇ ਵੇਚ। ਚਗੈ ਜਿਵੇਂ ਵੀ ਛੇ, ਪੰਜ ਤੀਹ ਜੇ ਪੰਜ ਬੰਦਿਆਂ ਨਾਲ ਆਪਾਂ ਛੇ-ਛੇ ਕਾਲ ਕੀਤੀ ਤਾਂ ਤੀਹ ਹੋ ਜਾਣਗੀਆਂ।
ਹਾਂ, ਤੀਹ ਹੋ ਜਾਣਗੀਆਂ।
ਹਾਂ ਤੀਹ ਹੁਣ ਜਿਵੇਂ ਮੰਨ ਕੇ ਚਲੋ ਹੁਣ ਮੈਂ ਤੁਹਾਨੂੰ ਪੰਜ ਕਰ ਲਈ, ਤੁਸੀਂ ਮੈਨੂੰ ਪੰਜ ਕਰ ਲਈ ਗ ਆਪਣੀ ਪੰਜ-ਪੰਜ ਆ ਛੇਛ ਤਾਂ ਇਹ ਹੋ ਜਾਏਗੀ ਗ ਦੋਨਾਂ ਦੀ ਗ ਹਾਂ ਤੇ ਏਦਾਂ ਕਰਕੇ ਗਾ ਛੇ-ਛੇ ਹੋਰ ਕਿਸੇ ਨਾਲ ਕਰਿਓਗਾ ਹੋਰ ਮੈਂ ਤੁਹਾਨੂੰ ਨੰਬਰ ਦੇ ਦਾਂਗੀ ਲੇਡੀਜ਼ ਦਾ ਆਪਣੇ ਗਰੁੱਪ ਦੇ ਵਿੱਚ ਹੀ ਹੈਗਾ। ਜਿੰਨਾ ਨਾਲ ਮੈਂ ਕੀਤੀ ਆ, ਉਹਨਾਂ ਨਾਲ ਗੱਲ ਕਰ ਲਿਓ ਕਿਉਂਕਿ ਲੇਡੀਜ਼ ਦਾ ਲੇਡੀਜ਼ ਨਾਲ ਗੱਲ ਕਰਨਾ ਸੌਖਾ ਹੋ ਜਾਂਦਾ ਐ।
ਸੌਖਾ ਹੋ ਜਾਂਦਾ। ਹਾਂਜੀ-ਹਾਂਜੀ ਜੇ ਦੇ ਨਾਲ ਤੁਸੀ ਮ ਮੇਰੇ ਕੋਲ ਹੁਣ ਤੁਹਾਡਾ ਨੰਬਰ ਹੈ ਇੱਕ ਤੇ ਇੱਕ ਜਿਹੜੀ ਮੇਰੀ ਫਰੈਂਡ ਹੈ ਬਸ ਦੋ ਹੀ ਨੰਬਰ
ਹੋਰ ਤੁਹਾਡੀ ਫਰੈਂਡ ਦਾ ਨਾਮ ਕੀ ਹੈ ਹੈਗਾ?
ਔ ਅੰਕਿਤਾ।
ਅੱਛਾ-ਅੱਛਾ, ਠੀਕ ਐ ਠੀਕ ਐ ਜਿਨਾਂ ਨੇ ਏ ਓ ਤੈਗਾ, ਐਡ ਕੀਤਾ ਐਦੇ ਵੇਚ। ਹਾਂ, ਔਨਾਂ ਨਾਲ ਹੋਈ ਏ ਤੁਆਡੀ ਗੱਲ?
ਹਾਂਜੀ-ਹਾਂਜੀ, ਸਵੇਰੇ ਹੋਈ ਐ ਮੇਰੀ ਗੱਲ ਉਨਾਂ ਨਾਲ।
ਅੱਛਾ ਹਾਂ, ਔਨਾਂ ਨੇ ਹੁਣ ਮੈਨੂੰ ਵੀ ਕਿਹਾ ਸੀਗਾ ਕਨੈਕਟ ਕਰਨ ਵਾਸਤੇ ਥੋੜਾ ਟਾਈਮ ਹੋਯਾ। ਪਰ ਔਨਾਂ ਦੀ ਆਵਾਜ਼ ਨੀ ਆਈਗੀ, ਫੇਰ ਓਹ ਸਾਡੀ ਕੋ
ਆਵਾਜ਼ ਨ੍ਹੀਂ ਆਈ, ਮੇਰੀ ਓਹ ਪੈਲਾਂ ਵੇਸਟ ਹੀ ਗਈ ਸੀ ਓਹਨਾਂ ਦੇ ਨਾਲ।
ਹਾਂ-ਹਾਂ, ਔਨਾਂ ਦੀ ਆਵਾਜ਼ ਨੀ ਆਈ ਸੀਗੀ। ਤਾਂ ਕਰਕੇ ਔ ਕੋਲ ਫੇਰ ਉਨਾਂ ਨੇ ਹੀ ਲਗਾਈ ਸੀਗੀ ਓਹ ਮੈਂ ਨੀ ਲਗਾਈ ਸੀਗੀ ਤਾਂ ਕਰਕੇ ਫੇਰ ਓਹ ਤਾਂ ਐਨਾਂ। ਕਿ ਗਿਣੀ ਜਾਣੀ ਸੀ।
ਠੀਕ ਐ ਚਲੋ ਕੋਈ ਨੀ ਏਦਾਂ ਹੀ ਸੀ।
ਤਾਂ ਕਰਕੇ ਫੇਰ ਓਨਾਂ ਦੀ ਗੋਲ ਹੋਈ ਨੀ ਗੀ ਮੇਰੇ ਨਾਲ ਗੱਲ ਪੂਰੀ,।
ਕਿਧਰੋ ਹੁਣ ਕੈ ਸਕਦੇ, ਪਤਾ ਕੀ ਨੈਟਵਰਕ ਦਾ ਵੀ ਥੋੜਾ ਪ੍ਰੋਬਲਮ ਹੋ ਜਾਂਦਾ ਐ।
ਹਾਂ, ਇੱਕ ਹੁਣ ਨਾ ਗਾ ਨੇਰੀ ਦਾ ਹਾਂ ਮੌਸਮ ਥੋੜਾ ਜਾ ਚੇਂਜ ਹੋ ਗਿਆ ਨਾ ਹੈਗਾ। ਤਾਂ ਕਰਕੇ ਐ ਹੈਗਾ ਬੀ ਹਾਂ ਐਦਾ ਕਰਕੇ ਨੈਟਵਰਕ ਦਾ ਪ੍ਰੋਬਲਮ ਹੋ ਜਾਂਦਾ ਹੈਗਾ।
ਹੋ ਸਕਦਾ ਐ। ਨਈ-ਨਈ ਬੜੀ ਪ੍ਰ ਦੇਖੋ ਐਹ ਹੁਣ ਤੇ ਚਲੋ ਫੇਰ ਠੀਕ ਚੱਲ ਰਿਹਾ, ਜਦੋਂ ਸਰਦੀਆਂ ਆ ਜਾਂਦੀਆਂ ਨੇ ਨਾ ਬਿਲਕੁਲ ਹੀ ਨੈਟਵਰਕ ਬਿਲਕੁਲ ਹੀ ਮਰ ਜਾਂਦੇ ਆ, ਚਲਦੇ ਹੀ ਨੀ ਐ। ਢੀਠਾਂ ਤਰ੍ਹਾਂ, ਪਿੱਛੇ ਜਦੋਂ ਰਿਕੋਡਿੰਗ ਦਾ ਕੰਮ ਆਯਾ ਸੀ, ਮੈਨੂੰ ਅੱਜ ਵੀ ਯਾਦ ਹੈਗਾ ਏ ਕਿ ਔਦੋਂ ਮੈਂ ਪੰਜਾਬੀ ਰਿਕੋਡਿੰਗ ਦਾ ਕੰਮ ਕਰਦੀ ਪਈ ਸੀ ਤੇ ਨੈਟਵਰਕ ਆ ਨੀ ਨੀ ਰਹੇ ਸੀ, ਜਿਧਰ ਮਰਜ਼ੀ ਚਲੇ ਜਾਓ।
ਹਾਂ-ਹਾਂ, ਓਹ ਹੋ ਜਾਂਦਾ ਹੈਗਾ। ਕਈ-ਕਈ ਵਾਰੀ ਐਵੇਂ ਹੋ ਜਾਂਦਾ ਹੈਗਾ ਨੈਟਵਰਕ।
ਬੋਤ ਜਿਆਦਾ ਮੈਂ ਤੇ ਉਦੋਂ ਫੇਸ ਕੀਤਾ ਸੀ ਮੈਂ ਉਧੇ ਹੀ ਨਹੀਂ। ਕੰਮ ਕੀਤਾ ਸੀ ਰਿਕੋਰਡਿੰਗ ਦਾ ਮੇਰੇ ਕੋ ਹੋ ਈ ਨੀ ਰਿਆ ਸੀ।
ਹੂੰ ਹੂੰ, ਹਾਂ ਮੈਂ ਵੀ ਕੀਤ ਕੀਤਾ ਸੀ, ਓਹ ਵਾਲਾ ਪੰਜਾਬੀ ਰਿਕੋਂਰਡਿੰਗ ਵਾਲਾ ਕੰਮ ਕੀਤ
ਚਲੋ ਚਲੋ, ਵਧੀਅ ਯੈ ਵਧੀਐ।
ਹੂੰ ਉਹਦੇ ਵਿੱਚ ਵੀ ਪੇਮੈਂਟ ਦਾ ਪ੍ਰੋਸੈਸ ਵਧੀਆ ਸੀਗਾ।
ਹਾਂ ਨਹੀਂ ਇਹ ਤੇ ਗੱਲ ਸਹੀ ਹੈ ਤੁਹਾਡੀ।
ਹਾਂ ਹੁਣ ਕਹਿ ਤਾਂ ਇਹਦੇ ਵਿੱਚ ਵੀ ਰਹੇ ਆ ਪੇਮੈਂਟ ਦਾ ਪ੍ਰੋਸੈਸ ਤਾਂ ਸਾਰਿਆਂ ਨਾਲੋਂ ਵਧੀਆ ਇਹਦੇ ਚ ਵੀ। ਪਰ ਹੁਣ ਇਹਦੇ ਵਿੱਚ ਹਜੇ ਤਾਂ ਪਤਾ ਨਹੀਂ ਨਾ ਵੀ ਕਦੋਂ ਦੇਣਗੇ ਕਦੋਂ ਨਾ ਗ ਕਿੰਨੀ ਮਿਲੇਗੀ।
ਹ।
ਹਾਂ ਜਦੋਂ ਇੱਕ ਹੁਣ ਇੱਕ ਵਾਰੀ ਆ ਜਾੇ ਨਾ ਫਿਰ ਹੌਸਲਾ ਹੋ ਜਾਏਗਾ ਵੀ ਹਾਂ ਆਪਣੀ ਪੇਮੈਂਟ। ਗਈ ਹੈਗੀ ਫੇਿਰ ਹੌਸਲਾ ਵੀ ਹੁੰਦਾ ਵੀ ਕੰਮ ਕਰਨ ਦਾ।
ਬਸ ਬਸ ਹੋਰ ਸੁਣਾ ਹੁੰਦਾ ਇਹ ਤੇ ਗੱਲ ਤੁਹਾਡੀ ਠੀਕ ਹੈਗੀ ਆ ਚਲੋ ਕੀ ਕਹਿ ਸਕਦੇ। ਹਾਂ ਟ ਦੇਖੋ ਤੇ ਟ੍ਰਾਈ ਕਰ ਸਕਦੇ ਆ ਨਾ ਹੁਣ। ਕੀ ਕਰ ਸਕਦੇ ਹਾ, ਹੋਰ?
ਹੂੰ ਹੂੰ, ਓਈ ਹੈ ਜਦ ਜਦੋਂ ਜਦੋਂ ਔ ਹੋਵੇ ਨਾ ਗ ਪੇਮੈਂਟ ਆ ਜੇ ਫੇਰ ਮੰਲੋ ਜੋਰੀ ਚ ਅਪਣਾ ਕੰਮ ਕਰਨ ਦਾ ਮਨ ਕਰ ਹੰਦਾ ਵੀ ਹਾਂ ਅਪਾਂ ਕੰਮ ਕਰੀਏਗਾ ਤੇ ਜਦੋਂ ਨਹੀਂ ਹੁੰਦਾ ਹੈਗਾ ਤੇ ਫੇਰ ਉਹ ਐਂ ਜੀ ਜਹਾ ਹੁੰਦਾ ਐ। ਵੀ ਪਤਾ ਨੀ ਪੇਮੈਂਟ ਆਏਗੀ ਵੀ ਨਹੀਂ। ਆਪਾਂ ਤਾਂ ਆਪਦੇ ਵੱਲੋਂ ਟਾਈਮ ਪੂਰਾ ਲਗਾ ਰਹੇ ਹਾਂ।
ਹਾਂ, ਓਹੀ ਗੱਲ ਹੈ ਨਾ ਆਪਾਂ ਤੇ ਟੈਮ ਹੁਣ ਦੇਖੋ ਮੈਂ ਸਵੇਰ ਦਾ ਲਗਾਣ ਹੀ ਲੱਗੀ ਸ ਨਹੀਂ ਹੋ ਸਕੀ ਮੇਰੇ ਕੋਲ ਕੋਲਿੰਗ, ਫੇਰ ਵੀ ਮੇਰੇ ਮਨ ਚ ਕੋਦਾਨ ਹੈਗੀ ਸੀ ਕਿ ਮੈਨੂੰ ਕੰਮ ਆਇਆ ਹੋਇਆ ਤੇ ਮੈਂ ਕਿਸੇ ਤਰੀਕੇ ਕੰਪਲੀਟ ਕਰਾਂ। ਪਰ ਮੈਂ ਥੋਂ ਨੰਬਰ ਲਿਆਵਾਂ?
ਹਾਂ ਹਾਂ, ਐਦੇ ਵਿੱਚ ਥੋੜ੍ਹੇ ਜੇ ਨੰਬਰ ਦਾ ਔਖਾ ਹੈਗਾ ਬੀ ਨੰਬਰ ਅ ਤੇ ਹੋਣ ਕਿਦੇ ਨਾਲ ਕਨੈਕਟ ਕਰੀਏ? ਕਿਉਂਕਿ ਜੋ ਸਟੋਕ ਆਲਾ ਸੀ ਔਦੇ ਵਿੱਚ ਤਾਂ ਆਟੋਮੈਟਿਕ ਹੀ ਹੋਈ ਜਾਰ ਵੈ ਸੀ ਬੀ ਅਪਾਂ ਨੂੰ ਕੋਈ ਨੰਬਰ ਲੈਣ ਦੀ ਲੋੜ ਹੀ ਨਹੀਂ ਪੈਂਦੀ ਸੀਗੀ ਕਨੈਕਟ ਆਪਣੇ ਆਪ ਹੋ ਜਾਂਦਾ ਸੀ ਇਹਦੇ ਵਿੱਚ ਹੁਣ ਨੰਬਰ ਹੈਗਾ ਹੁਣ। ਆਪਾਂ ਜ਼ਿਆਦਾਤਰ ਲੈ ਨੀ ਸਕਦੇ ਹੁਣ ਕਿੱਥੋਂ ਲੈ ਕੇ ਆਈਏਗਾ ਨੰਬਰ।
ਉ ਓਹੀ ਤੇ ਮੈਂ ਤੇ ਮੰਮਾ ਨੂੰ ਕਹਿ ਰਹੀ ਸੀ ਮੈਂ ਕਿਹਾ ਮੇਰੇ ਨਾਲ ਕਰਲੋ ਤੁਸੀਂ। ਮੈਨੂੰ ਮੁੰਦੇ ਨੀ ਲੱਬਣ ਦਏ ਮੈਂ ਕਿ ਕਰਾ ਤੂੰ। ਮੈਨੂੰ ਮੰਮਾ ਕਹਿੰਦੇ ਚੱਲ ਹੀ ਪਾਗਲ ਹੋ ਗਈ ਹੈ ਇਥੋਂ ਤੂੰ।
ਹਾਂ ਵੈਸੇ ਤਾਂ ਆਪਾਂ ਐਵੇਂ ਕਰ ਸਕਦੇ ਹਾਂ ਜਿਵੇਂ ਘਰੇ ਕੋਈ ਹੋਰ। ਫੋਨ ਹੈਏਗਾ ਤੇ ਉਹਦੇ ਵਿੱਚ ਇਹ ਵਾਲਾ ਐਪ ਉਹ ਕਰਵਾ ਕੇ। ਕੇ ਸਾਰਾ ਕੁਛ ਹਾਂ ਹੁਣ।
ਓਹੀ ਹੁੰਦਾ ਨਾ ਕਿ ਇੱਕ ਕਮਰੇ ਚ ਆਵਾਜ਼ ਨੀ ਮਤਲਬ ਮੇਰੇ ਪਿਛਲੇ ਮਤਲਬ ਜਿਹੜਾ ਬੈਗ। ਉਥੇ ਕਮਰਾ ਹੈ ਨਾ ਉੱਥੇ ਆਵਾਜ਼। ਆਵਾਜ਼ ਨੀ ਆਉਂਦੀ ਨੈਟਵਰਕ ਦੀ ਬੜੀ ਪ੍ਰੋਬਲਮ ਹੋ ਜਾਂਦੀ ਜਿਹੜਾ ਅੱਗੇ ਰੂਮ ਹੈ ਜੇ ਉੱਥੇ ਦੋਨੋ ਜਣੇ ਬੈਠ ਕੇ ਕਰਾਂਗੇ ਫਿਰਰ ਪਾਓ। ਔਖਾ ਹੋਜੂਗਾ ਜੇ ਮੈਂ ਉੱਪਰ ਵੀ ਚੱਲ ਗਈ ਤੇ ਉੱਪਰ ਵੀ ਨੈਟਵਰਕ ਦੀ ਪ੍ਰੋਬਲਮ ਆਣੀ ਹੈ ਤੇ ਉਥੇ ਬੱਚਿਆਂ ਦਾ ਰੋਲ ਹੋਣਾ।
ਹਮ ਨਹੀਂ ਇਹਦੇ ਵਿੱਚ ਹੈਗਾ ਆਵਾਜ਼ ਵਗੈਰਾ ਦਾ ਤਾਂ ਕੋਈ ਦਿੱਕਤ ਨਹੀ ਨਾ ਸ਼ੋਰ ਦਾ ਹੈਗਾ।
ਨਹੀਂ ਇਹਦੇ ਸ਼ੋਰ ਦਾ ਕੋਈ ਪ੍ਰੋਬਲਮ ਨਹੀਂ ਹਜੇ ਦੱਸੀ ਗਈ ਇਹਨਾਂ ਨੇ।
ਹਾਂ ਕਿਉਂਕਿ ਇਹਦੇ ਵਿੱਚ ਤਾਂ ਕੁਛ ਐਵੇਂ ਦੱਸਿਆ ਹੀ ਨੀ ਹੋਇਆਗਾ ਜਿਵੇਂ ਹੁਣ ਜੋਸ਼। ਸਟੋਕ ਵਾਲੇ ਦੇ ਵਿੱਚ ਸੀ ਉਹਦੇ ਵਿੱਚ ਤਾਂ ਦੱਸਿਆ ਸੀ ਬੈਕਗਰਾਂਡ ਨੋਇਸ ਦੀ ਹੈਗੀ ਹੈ।
ਅੱਛ ਤੇ ਸਾਰੀ ਰਿਸਟਰ੍ਰਕਸ਼ਨ ਹੈਗੀਆਂ ਸੀਗੀ ਏਦਾਂ ਨੀ ਇਦਾਂ ਨੀ ਹੁਣ।
ਇਸਚੇ ਆਪਾਂ ਨੂੰ ਪੂਰਾ ਗਾਈਡ ਕਰ ਰਹੇ ਸੀਗੇ ਵੀ ਹਾਂ ਕਿਵੇਂ ਕਿਵੇਂ। ਕੰਮ ਕਰਨਾ ਹੈ ਗਾ ਕਿਵੇਂ ਤੁਹਾਨੂੰ ਖਾਓ ਊਗਾ। ਇਹਦੇ ਵਿੱਚ ਹਜੇ ਤ ਪ੍ਰੋਪਰ ਗਾਈਡ ਨਹੀਂ ਹੈਗਾ ਹਜੇ ਤੱਕ ਕੀਤਾ ਇਹਨਾਂ ਨੇ ਹੈਗਾ ਵੀ ਆਪਾਂ ਕਿਵੇਂ ਕਰਨਾ। ਹਾਂ ਤਾਂ ਕਰਕੇ ਫੇਰ ਉਹ ਸਮਝ ਨਹੀਂ ਆ ਰਹੀ ਗ ਪੂਰੀ ਗ ਕੱਲ ਮੀਟਿੰਗ। ਹੋਈ ਸੀਗਾ ਕੱਲ ਮੀਟਿੰਗ ਦੇ ਵਿੱਚ ਹੈਗਾ ਪਹਿਲੀ ਮੀਟਿੰਗ ਹੀ ਲਾਈ ਤੇ। ਪਹਿਲੀ ਮੀਟਿੰਗ ਦੇ ਵਿੱਚ ਲੜਾਈ ਹੋ ਰਹੀ ਸੀ।
ਹਾਂਜੀ, ਸਹੀ ਕਿਹਾ ਤੁਸੀ। ਕੀ ਕਹਿ ਸੱਕਦੇ ਹੈ ਦੇਖੋ ਸਾਨੂੰ ਹਾਂ, ਸਾਨੂੰ ਦੇਖੋ। ਕਿਸੇ ਦਾ ਸੁਬਾਹ ਆ ਨਹੀਂ ਪਤਾ ਠੀਕ ਹੈ ਨਾ ਜੀ ਆਪ ਤਾਂ ਕਿਸੇ ਨੂੰ ਮੈਂ ਐਡ ਕਰਵਾ ਦਿਨੀਂ ਹਾਂ, ਬਾਅਦ ਚ ਉਹ ਆ ਕੇ ਕੋਈ ਗੱਲ ਕਰ ਜਾਵੇ ਉਹੋ ਜਿ ਤੇ ਸਾਨੂੰ ਥੋੜੀ ਪਤਾ ਵਾ ਆਪਾਂ ਥੋੜੀ ਬਲੇਮ ਸਾਨੂੰ ਕਿ ਬਲੇਮ ਕਰ ਕੀਤਾ ਜਾ ਸਕਦਾ, ਉਹਦੇ ਵਿੱਚ ਆਪਾਂ ਤੇ ਕੁਛ ਵੀ ਨੀ ਕੀਤਾ ਉਹਦੇ ਵਿੱਚ।
ਹੂੰ-ਹੂੰ, ਉਹ ਤੁਸੀਂ ਸੀਗੇ ਵਿੱਚ ਬੋਲ ਰਹੇ ਸੀਗੇ ਕੱਲ।
ਹਾਂ-ਹਾਂ, ਮੈਂ ਹੀ ਬੋਲੀ ਸੀਗੀ ਮੈਮ ਮੇਰੀ ਕੀ ਗ਼ਲਤੀ ਹੈ ਪਹਿਲਾਂ ਤਾਂ ਮੈਨੂੰ ਇਹ ਦੱਸਦੋ।
ਹਾਂ, ਕਿਉਂਕਿ ਤੁਸੀਂ ਤਾਂ ਐਡ ਕਰਵਾਇਆ ਪਰ ਅਗਲੇ ਪਰਸਨ ਦਾ ਹੁਣ ਇਹ ਨੀ ਨਾ ਪਤਾ ਵੀ ਉ ਕੌਣ ਬੰਦਾ ਕਿਵੇਂ ਦਾ ਹੈਗਾ ਹੁਣ ਮੰਨ ਕੇ ਚਲੋ। ਤੁਸੀਂ ਹੁਣ ਮੈਨੂੰ ਲਗਾ ਲਿਆ ਫੋਨ ਹੈਗਾ ਹੁਣ ਤੁਹਾਨੂੰ ਹੁਣ ਮੇਰਾ ਹੈਗਾ ਥੋੜ੍ਹੀ ਪਤਾ ਵੀ ਮੇਰਾ ਮਾਇੰਡ ਕਿਵੇਂ ਆਦਾ ਹੈਗਾ?
ਕਿਵੇਂ ਦਾ ਹੈ, ਉਹੀ ਤੇ ਆਪਾਂ ਥੋੜੀ ਵਿੱਚ ਥੋੜੀ ਵੜੇ ਹੋਏ ਉਹਦੇ ਕਿ ਸਾਨੂੰ ਉਹਦਾ ਸੁਭਾਅ ਪਤਾ ਹੋਏਗਾ?